ਹੈਲੋ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਨੇ?
ਵਧੀਆ। ਤੁਸੀਂ ਸੁਣਾਓ, ਤੁਹਾਡੇ ਕੀ ਹਾਲ ਨੇ?
ਬਸ ਵਧੀਆ, ਅੱਜ ਕਿਵੇਂ ਯਾਦ ਕਰ ਲਿਆ?
ਬਸ ਬੈਠੀ ਸੀਗੀ ਤੇ ਬਸ, ਫੋਨ ਕੀਤਾ ਸੀ ਮੈਂ ਤੁਹਾਨੂੰ ਤੇ ਮੈਂ ਨਾ ਉਹ ਆ ਢੋਕਲਾ ਬਣਾ ਰਹੀ ਸੀ। ਤੇ ਮੈਂ ਮੈਨੂੰ ਤੁਹਾਡੀ ਯਾਦ ਆ ਗਈ, ਮੈਂ ਕਿਹਾ ਤੁਹਾਨੂੰ ਬੜਾ ਪਸ ਸਦਾ ਨਾ ਡੋ। ਫ, ਤੇ ਤਾਂ ਕਰਕੇ ਫਿਰ ਮੈਨੂੰ ਤੁਹਾਡੀ ਯਾਦ ਆ ਗਈ।
ਮੈਂ ਆਈ ਸੀ ਪਿੱਛੇ, ਹੂੰ। ਹਾਂ ਤੁਸੀਂ ਢੋਕਲਾ ਤੇ ਬਹੁਤ ਸਵਾਦ ਬਣਾ ਜਾਂਦੇ ਨਾਲ। ਖਰੀ ਵਾਰ ਆਈ ਸੀ ਜਦੋਂ ਤੇ ਬਹੋਤ ਸਵਾਦ ਸੀ। ਹਾਂ, ਤੁਹਾਡਾ ਨਾ ਬੋਤ ਸਪੋਂਜੀ ਬਣਦੈ, ਮੇਰਾ ਤਾਂ ਨੀ ਬਣ ਪਾਂਦਾ। ਹਾਂ, ਮੇਰਾ ਨੀ ਔਦਾਂ ਬਣਦਾ। ਤੁਹਾਡਾ ਤਾਂ ਜਿਵੇਂ ਬਹੁਤ ਵਧੀਆ ਜਿਹਾ ਬਣ ਜਾਂਦੈ ਨਾ ਸਭ ਕੁਛ ਪਰਫੈਕਟ ਪਾਂਦੇ ਔ ਤੁਸੀਂ, ਮਤਲਬ ਮਿੱਠਾ ਵੀ, ਖੱਟਾ ਵੀ, ਸਪੋਂਜੀ ਸਭ ਮਤਲਬ ਬਹੁਤ ਸਹੀ ਲੱਗਦਾ ਐ, ਉਹ ਪਰਫੈਕਟ ਬਣਦਾ ਐ। ਮੇਰਾ ਨੀ ਬਣਦਾ ਓਦਾਂ ਪਤਾ ਨੀ ਕਿਉਂ। ਹੁਡੇ
ਮੈਨੂੰ ਹਾਂ ਤੁਸੀਂ ਰੇਸ਼ੋ ਤੀ ਮੈਨੂੰ ਦੋ-ਤਿੰਨ ਜਣਿਆਂ ਨੇ ਬੋਲਿਐ। ਕੀ ਤੁਹਾਡਾ ਢੋਕਲਾ ਨਾ ਬਜ ਬੜਾ ਪਰਫੈਕਟ ਹੁੰਦਾ ਵੇ, ਬੜਾ ਸ ਮੁੰਜੀ ਹੁੰਦੈ ਖੱਟਾ, ਮਿੱਠਾ ਔਰ ਬੜਾ ਫਲਫੀ ਬਣਦਾ ਵੇ। ਸਾਡ ਰਾ ਨੀ ਬਣ ਪਾਂਦਾ ਇੰਨਾ ਫਲੱਫੀ। ਤੁਸੀਂ ਕਿੱਦਾਂ ਬਣਾਂ
ਤੇ ਹਾਂ ਤੁਸ ਤੁਸੀਂ ਮੈਨੂੰ ਦੱਸੋ ਤੁਸੀਂ ਬਣਾਉਂਦੇ ਕਿੱਦਾਂ ਹੋ? ਮੈਂ ਤੁਹਾਨੂੰ ਹਜੇ ਪੁੱਛਣਾ ਹੀ ਸੀ ਕਿਦ ਤਾਂ ਨਾਂਦੇ ਹੋ ਹੁਣੇ ਪਿੱਛੇ ਵੀ ਆਈ ਫਿਰ ਤੁਸੀਂ ਬਣਾਇਆ ਸੀ ਬਹੁਤ ਪਰਫੈਕਟ ਸੀ ਉਹ।
ਹਾਂਜੀ, ਤੇ ਨਹੀਂ ਜਿਆਦਾ ਔਖਾ ਨਹੀਂ ਹੈਗਾ ਜੇ ਬਹੁ ਭੁੱਖ ਹੈਟ ਤੁਸੀਂ ਨਾ ਇੱਕ ਅ ਜੇ ਬਾਊਲ ਲੈਣੈ, ਉਹਦਾ ਵੇਸਣ ਦਾ। ਠੀਕ ਏ, ਉਹਦੇ ਚ ਥੋੜ੍ਹੀ ਜਿਹੀ ਸੂਜੀ ਪਾ ਲਿਆ ਜੇ। ਸੂਜੀ ਨਈ ਵੀ ਐ ਤੇ ਮੈਂ ਤੇ ਕੱਲੇ ਵੇਸਣ ਦਾ ਈ ਬਣਾ ਲੈਂਣੀ ਆਂ। ਤੇ ਇੱਕ ਕੋਲੀ ਵੇਸਨ ਦੇ ਵਿ ਚ ਨਾ ਤੁਸੀਂ ਇੱਕ ਕੋਲੀ ਹੀ ਪਾਣੀ ਪਾਣਾ ਐ।
ਅੱਛਾ।
ਤੇ ਇੱਕ ਅ ਇੱਕ ਕੋਲੀ ਵੇਸਣ ਚ ਨਾ ਇੱਕ ਕੋਲੀ ਪਾਣੀ ਪਾ ਦਿਆ ਜੇ ਤੇ ਡੇਢ ਚਮਚ ਪਾਣੀ ਏ ਖਾਂਡ।
ਡੇਢ ਚਮਚ।
ਹਾਂਜੀ, ਤੇ ਡੇਢ ਚਮਚ ਖੰਡ ਪਾਣੀ ਏ, ਇੱਕ ਚਮਚ ਨਮਕ ਪਏਗਾ।
ਠੀਕ ਐ।
ਠੀਕ ਐ, ਤੇ ਉਸ ਤੋਂ ਬਾਅਦ ਨਾ ਉਹਦੇ ਵਿੱਚ ਤੁਸੀ ਹਰੀ ਮਿਰਚਾਂ ਨੂੰ ਕ ਕੁੱਟ ਕੇ ਪਾ ਦਿਆ ਜੇ ਹਰੀ ਮਿਰਚਾਂ।
ਅੱਛਾ, ਹ, ਅੱਛਾ-ਅੱਛਾ ਕਿੰਨੀਆਂ ਪਾਵਾਂ?
ਦੋ ਭੋਤ ਹੈ, ਟੇਸਟ ਹੀ ਦੇਣਾ ਐ।
ਅੱਛਾ। ਤੁਸੀ ਨੂਨ ਕੇੜਾ ਯੂਜ਼ ਕਰਦੇ ਔ?
ਨੂਨ ਦੇਖੋ ਅਗਰ ਤੇ ਤੁਸੀਂ ਟਾਟਾ ਨਮਕ ਪਾਓਗੇ ਤੇ ਇੱਕ ਹੀ ਚਮਚ ਪਾਇਆ ਜੇ ਤੇ ਵੈਸੇ ਸੈਂਧਾਂ ਨਮਕ ਹੀ ਉਹ ਵੀ ਥੋੜਾ ਜਿਹਾ ਜੇ ਮੈਨੂੰ ਉਹ ਜ਼ਿਆਦਾ ਤੇਜ਼ ਲੱਗਦਾ ਪਤਾ ਨੀ ਕਿਉਂ? ਤੇ ਇਸ ਵੈਸੇ ਇਹਵੇਂ ਹੁੰਦਾ ਹੇਨਾ ਉਹ ਥੋੜਾ ਜਿੰਨਾ ਘੱਟ ਪਾ ਤੇ ਏਦੇ ਚ ਸਹਿੰਦਾ ਨਮਕ ਪਾਓਗੇ। ਤੇ, ਅਸੀਂ ਮੈਂ ਤੇ ਟਾਟਾ ਦਾ ਯੂਜ ਕਰਦੀ ਹਾਂ। ਬੰਦਾ ਵੀ
ਹਾਂ, ਸਾਡੇ ਵੀ, ਹਾਂ, ਮੈਂ ਤੇ ਐਵੇਂ ਕਰਦੀ ਹਾਂ, ਹਾਂ ਮੈਂ ਵੀ ਦਿਨ ਦੇ ਟਾਈਮ ਜਿਵੇਂ ਦੋ ਟਾਈਮ ਡਾਟਾ ਯੂਜ ਕਰ ਲਿਆ। ਇੱਕ ਟਾਈਮ ਸਹਿੰਦਾ ਯੂਜ ਕਰ ਲਿਆ। ਜਾਂ ਇੱਕ ਟਾਈਮ ਦੋਨੋ ਅੱਧਾ ਅੱਧ ਤਾਂ ਹਮਮ।
ਓਕੇ ਓਕੇ ਓਕੇ। ਠੀਕ ਹੈ ਤੇ ਫਿਰ ਉਹਦੇ ਵਿੱਚੱ ਜੀ ਜੀ, ਮੈਂ ਤੇ, ਹਾਂ ਇੱਕ ਕੋਲੀ ਬੇਸਣ ਚ ਇਕ ਕੋਲੀ ਪਾਣੀ ਪਾਇਆ, ਡੇਢ ਚਮਚ ਖੰਡ ਦੀ ਪਾਤੀ ਤੁਸੀਂ ਉਸ ਤੋ ਬਾਦ ਇਕ ਚਮਚ ਨਮਕ ਪਾਇਆ, ਹਰੀ ਮਿਰਚਾਂ ਕੁੱਟ ਕੇ ਪਾ। ਮੇ ਜੋ ਧਿਆਨ ਰੱਖਣਾ, ਔਰ ਹਾਂ। ਥੋੜੀ ਜੀ ਹਲਦੀ। ਹਲਦੀ ਪਾਤੀ, ਉਹਨੂੰ ਨਾ ਹਲ ਬਿਲਕੁਲ ਹਲਕੀ ਜਿਹੀ ਪਾਣੀ ਉਹਦਾ ਕਲਰ ਥੋੜਾ ਚੇਂਜ ਕਰਨ ਵਾਸਤੇ ਔਰ ਧਿਆਨ ਰਹੇ ਕਿ ਹਲਦੀ ਦੇ ਲਮਜ਼ ਨਾ ਭੱਜਣ ਹਾਂ ਹਲਦੀ ਦੇ ਲਮਜ਼ ਨਹੀਂ ਆਉਣੇ ਚਾਹੀਦੇ ਤੇ ਹਾਂਜੀ ਤੇ ਉਹਦਾ ਮੇਨ ਜੋ ਪਾਰਟ ਹੈ ਨਾ, ਕਿ ਫਲੱਫੀ ਕਿਉਂ ਬਣਦਾ ਮੇਰਾ ਮੈਂ ਮੇਨ ਪਾਰਟ ਦੱਸਾਂ ਉਦਾ ਫਲੱਪੀ ਕਿਉਂ ਬਨ ਮੈਂ ਔਰ ਮੇਨ ਸਚੀ ਮੈਂ ਤੇ ਪਾਣੀ ਚ ਹੀ ਬਣਾਂਦੇ ਹਾਂ ਲੋਕੀ ਲੱਸੀ ਚ ਬਣਾਉਂਦੇ ਨੇ ਦਹੀਂ ਚ ਬਣਾਂਦੇ ਨੇ ਮੈਂ ਤੇ ਪਾਣੀ ਚ ਬਣਾ ਦਿੰਦੀ ਹਾਂ।
ਅੱਛਾ, ਮੈਂ ਵੀ ਹਾਂ ਮੈਂ ਦਹੀਂ ਚ ਬਣਾਇਆ ਸੀ ਇੱਕ ਵਾਰ ਮੈਂ ਉਹਦੇ ਵਿੱਚ ਬਣਾਇਆ ਸੀ, ਹਾਂ। ਪਾਣੀ ਨਾਲ ਨਈ ਬਣਾਇਆ ਮੈਂ
ਤੇ ਫੇਰ ਕੀ ਕਰਨਾ ਉਹਦੇ ਵਿੱਚ ਨਾ ਅਗ ਤੁਹਾਡੇ ਕੋਲ ਨਿੰਬੂ ਏ ਤੇ, ਤੇ ਤੁਸੀਂ ਉਹਦੇ ਚ ਨਿੰਬੂ ਪਾ ਦਿਆ ਜੇ, ਜੇ ਤੁਹਾਡੇ ਕੋਲ ਨਮ ਨਿਬ ਪੂਰਾ ਨਿੰਬੂ ਓ, ਹਾਂਜੀ ਵੈਸੇ ਮੈਂ ਪਤਾ ਕੀ ਕਰਨੀ ਆ। ਉਹ ਮੇਰੇ ਕੋਲ ਤੇ ਉਹ ਹੁੰਦੀ ਏ। ਅ ਟਾਟਰੀ।
ਅੱਛਾ। ਛਾ।
ਟਾਟਰੀ ਪਾਦ ਪਨੀਆ ਵਿੱਚ, ਹਲਕਿ ਜੀ ਜੇਕਰ ਨਿੰਬੂ ਸਾਡੇ ਕੋਲ ਅਵੇਲੇਬਲ ਨਹੀਂ ਹੈ। ਜਿਆਦਾ ਨੀ ਪਾਣੀ ਟਾਟਰੀ ਨੁਕਸਾਨ ਹਾਟ ਹਾਂਜੀ। ਨੀਬੂ ਨਿੰਬੂ, ਅਟਾਟਰੀ ਚੋਂ ਇੱਕ ਚੀਜ਼ ਪਾਣੀ ਏ। ਜ਼ਿਆਦਾ ਨਾ ਪਾਣਾ ਟਾਟਰੀ ਥੋੜ੍ਹੀ ਜੀ ਪਾਣੀ ਏ। ਫਿਰ ਨਾ ਉਹਨੂੰ ਏਕ ਹੀ ਡਾਇਰੈਕਸ਼ਨ ਈ ਚ ਨਾ ਉਹਨੂੰ ਘੁਮਾਣਾ। ਜਿਵੇਂ ਤੁਸੀਂ ਉਹਨੂੰ ਫੈਂਟਦੇ ਓ ਨਾ, ਤੇ ਫੈਂਟਨਾ ਨਹੀਂ ਏ ਉਹਨੂੰ, ਏਕ ਡਾਇਰੈਕਸ਼ਨ ਚ ਉਹਨੂੰ ਘੁਮਾਈ ਜਾਨਾ
ਆਰਾਮ ਨਾਲ ਘੁਮਾਨਾ ਅ।
ਘੁਮਾਇ ਜਾਣਾ ਔਰ ਤੁਸੀਂ ਇਸ ਦੀ ਡਾਇਰੈਕਸ਼ਨ ਨੀ ਚੇਂਜ ਕਰਨੀ ਚਮਚ ਦੀ।
ਅੱਛਾ, ਅੱਛਾ।
ਘੁਮਾਈ ਜਾਨਾ, ਘੁਮਾਈ ਜਾਨਾ, ਘੁਮਾਈ ਜਾਨਾ, ਉਹਦੇ ਨਾਲ ਪਤਾ ਕੀ ਹੋਏਗਾ ਉਹਦੇ ਚ ਹਵਾ ਭਰੇ ਵੇਸਨ ਈਚ, ਤੇ ਫੇਰ ਉਹਦੇ ਨਾਲ ਫੇਰ ਕੀ ਕਰਨਾ ਤੁਸੀਂ ਇੱਕ ਸਾਈਡ ਤੇ ਭਾਂਡਾ ਪਾਣੀ ਰੱਖਨਾ ਏ ਜੋ ਤੁਹਾਡੇ ਕੋਲ ਹੋਏਗਾ ਢੋਕਲਾ ਮੇਕਰ ਹੈਗਾ ਤੁਹਾਡੇ ਕੋਲ?
ਹਾਂ, ਹੈਗਾ, ਹੈਗਾ। ਹਾਂਜ, ਹਾਂਜੀ, ਹਾਂਜੀ, ਹਾਂਜੀ, ਹਾਂ। ਕਿੱਦਾਂ ਬਣਾਦੇ ਔ ਤੁਸੀਂ ਉਹਦੇ ਫਰਾਅਰ ਈ। ਫਰਾਅਰ ਚ ਬਨਾਂਦੇ ਔ? ਕੁੂਕਰ ਈਚ।
ਫਰਾਈ ਔਹੀ ਤੇ, ਮੇਰਾ ਮੈਂ ਉਹਨੂੰ ਇੱਥੇ ਸਟੀਮਾ ਸਟੀਮ ਚ ਬਣਾਦੀ ਆਂ ਸਟੀਮਰ ਈਚ।
ਅੱਛਾ, ਅੱਛਾ।
ਹਾਂਜੀ, ਸਟੀਮ ਵਾਲ ਬਨਾਂਦੀ ਹਾਂ ਮੈਂ, ਉਹ ਉਹਦੇ ਚ ਕਾਫ਼ੀ ਅੱਛਾ ਬਨਦਾ ਏ। ਤੇ ਤੁਸੀਂ ਪਾਣੀ ਰੱਖ ਲਿਆ ਢੋਕਲੇ ਦੇ । ਉਹ ਜਹੜੇ ਜਿਹੜੇ ਭਾਂਡੇ ਚ ਢੋਕਲਾ ਬਨਾਨਾ ਏ ਨਾ ਉਹਨੂੰ ਰੀਸ ਤੇਲ ਲ ਲਾ ਲਿਆ ਉਹਨੂੰ, ਦੇਸੀ ਘਿਓ ਲਗਾ ਲਿਆ। ਯਾ, ਯਾ ਫਿਰ ਰਿਫਾਈੰਡ ਨਾਲ ਗ੍ਰੀਸ ਕਰ ਲਿਆ ਤੇ ਫਿਰ ਜੋ ਕੁ ਜੋ ਤੁਸੀਂ ਤੁਸੀਂ ਉਹਨੂੰ ਫਲੱਫੀ 'ਚ ਉਹਨੂੰ ਉਹ ਅਹ ਤਾਂ ਬੈਟਰ ਬਣਾਇਆ ਤਾਂ ਸੀ ਨਾ ਉਹਦੇ ਚ ਤੁਸੀਂ ਤੁਸੀਂ ਲਾਸਟ ਵਿੱਚ ਕੀ ਪਾਉਣਾ ਈਨੋ। ਈਨੋ।
ਅੱਛਾ।
ਈਨੋ ਪਾ ਕੇ ਹਲਕਾ ਜਾ ਉੱਤੇ ਪਾਣੀ ਪਾ ਕੇ ਉਹਨੂੰ ਐਕਟੀਵੇਟ ਕਰਕੇ, ਉਹਨੂੰ ਓਹੀ ਜਿਸ ਡਾਇਰੈਕਸ਼ਨ ਚ ਤੁਸੀਂ ਪਹਿਲੇ ਘੁਮਾਇਆ ਸੀ ਨਾ ਉਹੀ ਡਾਇਰੈਕਸ਼ਨ ਚ ਫੇਰ ਘੁਮਾਉਣਾ ਇੱਕ ਇੱਕ ਦੋ ਵਰੀ ਜਦੋਂ ਮਤਲਬ ਈਨੋ ਸਾਰੇ ਚ ਮਿਕਸ ਹੋ ਜਾਏ ਫੇਰ ਕਰਨਾ ਫਿਰ ਉਹਨੂੰ ਨਹੀਂ ਛੇੜਨਾ ਫੇਰ ਤੁਸੀਂ ਉਹੀ ਭਾਂਡੇ ਚੋਂ ਉਹ ਵਾਲੇ ਭਾਂਡੇ 'ਚ ਉਹਨੂੰ ਟ੍ਰਾਂਸਫਰ ਕਰ ਦੇਣਾ। ਤੇ ਮੁਸ਼ਕਿਲ ਨਾਲ ਮੇਰੇ ਖਿਆਲ ਵੀਹ ਮਿੰਟ ਲੱਗਦੇ ਨੇ, ਵੀਹ ਮਿੰਟ ਵਾਸਤੇ ਤੁਸੀਂ ਇਹਨੂੰ ਉਹਦੇ ਚ ਸਟੀਮਰ ਚ ਪਾ ਦੇਣਾ ਐ। ਸਟੀਮ ਹੁੰਦਾ ਰਹੇਗਾ। ਵੀ ਮੇਰੇ ਪਾਦੇ ਤੁਸੀਂ ਨਾ ਚਾਕੂ ਨਾਲ ਦੇਖ ਲਿਆ ਜੇ ਕਿ ਹੋਇਆ ਨੀ ਅਗਰ ਤੇ ਚੱਕ ਉਹ ਨਾ ਚਿਪਕ ਗਿਆ ਐ, ਫਿਰ ਤੇ ਸਮਝੋ ਕਿ ਹਜੇ ਡੋ ਕੋਲੀ ਚ ਕੱਸਾਰੇ ਢੋਕਲਾ ਨਹੀਂ ਹੋਇਆ। ਜੇ ਤੁਹਾਡੇ ਚਾਕੂ ਦੇ ਨਾਲੋਂ ਨਹੀਂ ਚਿਪਕ ਰਿਆ ਤੇ ਤੁਸੀਂ ਸਮਝੋ ਕਿ ਤੁਹਾਡਾ ਢੋਕਲਾ ਹੋ ਗਿਆ ਕਮ ਸੇ ਕਮ ਵੀਹ ਮਿੰਟ ਤੇ ਦੇਖੋ ਲੈਂਦ ਠੀਕ ਏ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਡੋ ਕਲਾ ਬਣ ਗਿਆ ਸਾਡਾ ਢੋਕਲੇ ਨੂੰ ਅਸੀਂ ਨਿਕਾਲ ਕੇ ਰੱਖ ਲਾਗੇ ਠੰਡਾ ਹੋਣ ਵਾਸਤੇ ਠੀਕ ਹੈ। ਫੇਰ ਅਸੀਂ ਫਰਾਈ ਪੈਨ ਵਿੱਚ ਚਲਾਾਂਗੇ ਦੇਸੀ ਘਿਓ ਲੈ ਲੋ ਰਿਫਾਈੰਡ ਲੈ ਲੋ ਜੋ ਤੁਸੀਂ ਜੋ ਤੁਸੀਂ ਯੂਜ ਕਰਦੇ ਹੋ ਆਪਣਾ ਕੁਕਿੰਗ ਓਇਲ ਤੇ ਉਹ ਲੈ ਕੇ ਉਹਦੀ ਉਹਦੇ ਚ ਪਾਲੋ, ਸੋਰੀ ਰਾਈ ਹੁੰਦੀ ਹੈ ਨਾ
ਹਾਂਜੀ ਹਾਂਜੀ ਰਾਾਈ ਰਾਾਈ ਹਾਂ ਛੋਟੀ ਵਾਲੀ ਪਾਵਾਂ ਮੋਟੀ ਵਾਲੀ।
ਜਿਹੜੀ ਮਰਜ਼ੀ ਜੋ ਤੁਹਾਨੂੰ ਅੱਛੀ ਲੱਗਦੀ ਹੈ ਖਾਣ ਚ ਉਹੀ ਪਾ ਲਿਆ। ਤੇ ਰਾਈ ਪਾਤੀ, ਉਹਦੇ ਥੋੜ੍ਹਾ ਜਿਨਾ ਦੋ ਤਿੰਨ ਪੱਤੇ ਕੜੀ ਪੱਤੇ ਦੇ ਪਾ ਤੇ ਤੇ ਉਹਦੇ ਵਿੱਚ ਪਾਣੀ ਫਿਰ ਤੁਸੀਂ ਪਾਣਾ ਪੂਰਾ ਹਰੀ ਮਿਰਚਾਂ ਹਰੀ ਮਿਰਚਾਂ ਵੀ ਕੱਟ ਕੇ ਪਾਉਣਗੀਆਂ ਔਰ ਨਿੰਬੂ ਰਾਈ ਨਾਲ ਹੀ ਹਰੀ ਮਿਰਚ ਮਿਰਚਾਂ ਪਾ ਦੇਣਾ ਹਨ ਨਾ ਥੋੜੀ ਸੋਟ ਤੇ ਹੋ ਜਾਏਗੀ ਹੈਨਾ ਰਾਾਈ ਨਾਲ ਹਰੀ ਮਿਰ ਚਾਹ ਭੁੰਨ ਕੇ ਉਹਦੇ ਵਿੱਚ ਫਿਰ ਤੁਸੀਂ ਨਾ ਪਾਣੀ ਪਾ ਦਿਆ ਜੇ। ਦ ਢਾਈ ਮ੍ਰਿਖਲ ਢਾਈ ਤੁਸੀਂ ਇੱਕ ਕਟੋਰੀ ਹੋ ਸੀ ਨਾ ਢਾਈ ਕਟੋਰੀ ਪਾਣੀ ਦੀ ਪਾ ਦੀ ਆ ਜੇ, ਢਾਈ-ਤਿੰਨ ਕਟੋਰੀਆਂ ਪਾਣੀ ਦੀਆਂ। ਉਹਦੇ ਵਿੱਚ ਫਿਰ ਤੁਸੀਂ ਨਾ ਅਹ ਫਿਰ ਇੱਕ ਚਮਚ ਨਾ ਫਿਰ ਖੰਡ ਪਾ ਦਿਆ ਜੇ ਹਾਂਜੀ ਖੰਡ, ਇੱਕ ਚਮਚ ਫਿਰ ਇੱਕ ਇੱਕ ਚਮਚ ਤੁਸੀਂ ਉਹਦੇ ਚ ਪਾਈ ਸੀ। ਇੱਕ ਚਮਚ ਇਹਦੇ ਚ ਖੰਡ ਪਾ
ਬੂਰਾ ਪਾਵਾਂ ਜਾਂ ਓਦਾਂ ਹੀ ਖੰਡ ਓਦਾਂ ਵਾਂ ਦੀ
ਔਨੇ ਕੋਲੀ ਹੀ ਜਾਣੀ ਹੈ।
ਹਾਂ ਉਹ ਤੇ ਘੁਲੀ ਈ ਜਾਣਾ, ਹਮ
ਤੂੰ ਬਡੂਰਾ ਤੇ ਫੇਰ ਤੁਸੀਂ ਉਹਨੂੰ ਨਾ ਥੋੜਾ ਜਿਹਾ ਨਾ ਟੇਸਟ ਕਰਕੇ ਦੇਖ ਲਿਆ ਜੀ ਕਿ ਖੱਟੇ ਔਰ ਮਿੱਠੇ ਜੇ ਜੋ ਸਹੀ ਹੈ।
ਹਾਂ ਹਾਂ ਉਹ ਮੈਂ ਦੇਖਲਾਂਗੀ।
ਪਾਣੀ ਠੰਡਾ ਕਰਕੇ ਡੋਕਲੇ ਨੂੰ ਤੁਸੀਂ ਉਵਲੇ ਭਾਂਡੇ ਚੋਂ ਨਿਕਾਲ ਲੈਣਾ ਦੂਸਰੇ ਪਰ ਭਾਂਡੇ ਚ ਪਾ ਲੈ ਨਾ, ਫੇਰ ਉਹਦੇ ਤੇ ਤੁਸੀਂ ਹਰਾ ਧਨੀਏ ਦੇ ਪਤ ਵੀ ਵਿੱਚ, ਤੇ ਉਹਦੇ ਉਤੇ ਸਾਰੇ ਟੈਪ ਕਰੇਕ੍ਟ ਹੋ ਜਾਏਗਾ, ਉਪਰ ਰਾਹੀ ਜਦੋਂ ਪੱਤੇ ਆਣਗੇ ਨਾ ਤੇ ਬਹੁਤ ਸੋਹਣਾ ਲੱਗੇਗਾ ਸਾਰਾ ਉਹਦੇ ਦੇ ਉੱਤੇ ਪਾ ਦਿਆ ਜੇ।
ਮੈਨੂੰ ਤੇ ਹੁਣ ਸੁਣ ਕੇਈ ਮੈਨੂੰ ਤੇ ਸੁਣ ਕੇ ਹੀ ਬੜਾ ਵਧੀਆ ਜਾ ਲੱਗਦਾ ਪਿਆ ਐ
ਅੱਛਾ। ਹਾਂ, ਪਤਾ ਕੀ ਤੁਸੀਂ ਕਿ ਮੈਂ ਤੁਹਾਨੂੰ ਰੈਸਪੀ ਦੱਸਦੇ ਦੱਸਦੇ ਮੇਰੇ ਤੇ ਮੂੰਹ ਚ ਪਾਣੀ ਆਈ
ਮੇਰੇ ਆਪ ਮੂੰਹ ਚ ਪਾਣੀ ਆ ਗਿਆ, ਮੇਰਾ ਐਵੇਂ ਤਾਂ ਬਣਦਾ ਹੀ ਨਹੀਂ, ਇੱਕ ਤਾਂ ਮੈਨੂੰ ਕਮੀਆਂ ਪਤਾ ਲੱਗ ਗਈਆਂ ਨਾ ਕੀ ਕੀ ਔ ਕਰਦੀ ਆ, ਮੈਂ ਇੱਕ ਤਾਂ ਮੈਂ ਜਿਵੇਂ ਤੁਸੀਂ ਮੈਨੂੰ ਕਿਹਾ ਇੱਕੋ ਡਾਇਰੈਕਸ਼ਨ ਚ ਘੁਮਾਉਣਾ ਮੈਂ ਇੱਕੋ ਡਾਇਰੈਕਸ਼ਨ ਚ ਨੀ ਘੂਮਾਇਆ ਕਦੀ।
ਹਾਂ।
ਮਾਤਾ ਕਦੀ ਉੱਧਰ, ਹਾਂ ਤੇ ਨਾਲੇ ਤੁਸੀਂ ਕਿਹਾ ਨਾ ਸਲੋਲੀ ਸਲੋਲੀ, ਹਾਂ ਹਾਂ ਜਿੱਦਾਂ ਤੁਸੀਂ ਮੈਨੂੰ ਕਿਹਾ ਨਾ ਸਲੋਲੀ ਸਲੋਲੀ। ਘੂਮਾਣਾ ਐ, ਮੈਂ ਉਹਨੂੰ ਫੈਟ ਦੇਨੀ ਆ ਪੂਰਾ।
ਅੱ ਹਾਂ, ਥੋੜੀ ਬਹੁਤੀ ਕਮੀਆਂ ਦੇ
ਲੇ ਇੱਕ ਗ਼ਲਤੀ ਹੋਰ ਪਤਾ ਲੱਗੀ ਏ। ਹਾਂ, ਨਾਲੇ ਇੱਕ ਕਮੀ ਹੋਰ ਪਤਾ ਲੱਗੀ ਤੁਸੀਂ ਕਹਿੰਦੇ ਦਈਂ ਚ ਬਣਾਇਆ ਮੈਂ ਦਈਂ
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ, ਨਹੀਂ ਵੈਸੇ ਤੁਸੀਂ ਕ ਲੱਸੀ ਯੂਜ ਕਰ ਸਕਦੇ ਹੋ। ਐਸੀ ਗੱਲ ਨਹੀਂ ਹੈ ਤੁਸੀਂ
ਉਹ ਨਾ ਪਰ ਸਹੀ ਵੇ ਨੀ ਪਾਤਾ ਦਿਤਤਾਂ ਸੀ ਨਾ ਮੈਨੂੰ ਹੁਣ ਮੈਂ ਪਾਣੀਆਂ ਨੂੰ ਬਣਾ ਕੇ ਵੇਖਾਂਗੀ ਏਦਾਂ ਹੀ।
ਹਾਂ ਚ ਬਣਾ ਕੇ ਦੇਖਿਆ ਜੇ, ਮੈਂ ਨੀ ਯੂਜ ਕਰਦੀ, ਮੈਂ ਤੇ ਪਾਣੀ ਚ ਹੀ ਬਣਾ ਦਿੰਦੀ ਹਾਂ। ਮੈਂ ਤੇ ਪਾਣੀ ਚ ਬਣਾ ਲੈਂਨੀ ਆਂ, ਜਿਵੇਂ ਹੁਣ ਕਈ ਵਾਰੀ ਅਹ ਕਿਸੇ ਨੇ ਦੇਖੋ ਇੱਕ ਟਾਈਮ ਕੋਈ ਗੈਸਟ ਆ ਰਿਹਾ ਹੈਨਾ ਬੱਚੇ। ਜ਼ਾਰ ਭੇਜਣ ਆਸਤੇ ਕੋਈ ਬੰਦਾ ਸਾਡੇ ਕੋਲ ਹੈ ਨੀ ਲੇਬਲ ਤਾਂ ਅਸੀਂ ਕੀ ਕਰਾਂਗੇ ਫੇਰ, ਹੈਨਾ ਤੇ ਮੈਂ ਤੇ ਕੀ ਕਰਦੀ ਹਾਂ ਮੈਂ ਤੇ ਫਟਾਫਟ ਢੋਕਲਾ ਬਣਾ ਲੈਂਨੀ ਆਂ। ਹੁਣ ਲੱਸੀ ਨਹੀਂ ਦੇਖੋ ਈਨੋ ਦੇ ਤੇ ਮੇਰੇ ਘਰ ਪੈਕਟ ਪਏ ਰਹਿੰਦੇ ਨੇ ਤੇ ਹੁਣ ਲੱਸੀ, ਦਹੀਂ ਕਈ ਵਾਰੀ ਨੀ ਅਵੇਲੇਬਲ ਹੋ ਪਾਂਦੀ। ਦਹੀਂ ਤੇ ਚਲੋ ਹੋ ਹੀ ਜਾਂਦੀ। ਲੱਸੀ ਨੀ ਅਵੇਲੇਬਲ ਤੇ ਮੈਂ ਤੇ ਪਾਣੀ ਚ ਬਣਾ ਦਿੰਦੀ ਹਾਂ।ਹਾਂ ਚਲੋ ਠੀਕ ਹੈ। ਜੀ ਹਾਂ ਓਕੇ ਜੀ ਓ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।